ਹੈਲੋ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਕੀ ਹਾਲ-ਚਾਲ?
ਵਧੀਆ, ਤੁਸੀਂ ਦੱਸੋ?
ਮੈਂ ਵੀ ਵਧੀਆ, ਵਧੀਆ ਨੇ। ਔਰ, ਘਰ ਪਰਿਵਾਰ ਸਭ ਵਧੀਆ ਨੇ?
ਹਾਂਜੀ-ਹਾਂਜੀ ਹੋਰ, ਕੀ ਕਰ ਰਹੇ ਸੀ? ਬਸ ਕੁਛ ਨੀ, ਮੈਂ ਤਾਂ ਉਂਝ ਹੀ ਕੱਲੀ ਬੈੇਠੀ ਸੀ ਤੇ ਅੱਛਾ ਨਿਊਜ਼ਪੇਪਰ ਸੀ ਤੇ ਪੜ੍ਹਦੀ ਵੀ ਸੀ। ਫਿਰ ਮੈਨੂੰ ਧਿਆਨ ਆਇਆ ਕੇ ਚੱਲ ਤੁਹਾਨੂੰ ਕੌਲ ਕਰ ਲਾਂ। ਹਾਲ-ਚਾਲ ਪੁੱਛਲਾ। ਹੋਰ, ਠੀਕ ਹੋ।
ਹਾਂ, ਹੁਣ ਤੇ ਹੈ ਹੀ, ਨਿਊਜ਼ ਪੇਪਰ ਵੀ ਪੜ੍ਹਨਾ ਚਾਹੀਦਾ, ਪਰ ਅੱਜ ਦੇ ਟਾਈਮ ਦੇ ਅੰਦਰ, ਕਿਸੇ ਦੇ ਕੋਲ ਇੰਨਾ ਟਾਈਮ ਹੀ ਨਹੀਂ ਰਹਿ ਗਿਆ ਕਿ ਅਸੀਂ ਨਿਊਜ਼ ਪੇਪਰ ਚੀਕਾ ਗੇ ਤੇ ਪੜ੍ਹਨਗੇ ਵੀ। ਹੁਣ ਤੇ ਸਾਰੀ ਜਾਣਕਾਰੀ ਹੈ ਨਾ ਸਾਰੀਆਂ ਹਮੇਸ਼ਾ ਅਸੀ ਫੋਨਾਂ ਚ ਹੀ ਮਿਲਦੀ ਰਹਿੰਦੀ ਹੈ ਤੇ ਬਟ ਨਿਊਜ਼ਪੇਪਰ ਦਾ ਪੜ੍ਹਨ ਦਾ ਇੱਕ ਤਰੀਕਾ ਹੀ ਅਲੱਗ ਹੈ। ਮਤਲਬ, ਮਜ਼ਾ ਹੀ ਅਲੱਗ ਹੈ। ਜੋ ਹੂ ਖਾਲੀ
ਬਸ ਇੱਕ ਤੁਹਾਨੂੰ ਪਤਾ ਹੋਏਗਾ। ਇੱਕ ਅ-ਅ- ਵੈਨਸਡੇ ਨੂੰ ਇੱਕ ਅਖ਼ਬਾਰ ਆਉਂਦੀ, ਲੇਡੀਜ਼ ਵਾਲੀ। ਪਤਾ ਤੁਹਾਨੂੰ, ਨਹੀਂ ਪਤਾ। ਅੱਛਾ-ਅੱਛਾ, ਨਹੀਂ ਪਤਾ, ਇੱਕ ਵੈਨਸਡੇ ਨੂੰ ਅਖਬਾਰ ਆਉਂਦੀ ਹੈ। ਲੇਡੀਜ਼ ਦੀ ਹੁੰਦੀਆਂ ਨੇ ਉਹ ਅਖਬਾਰਾਂ ਲਾਇਕ ਉਹ ਲੇਡੀਜ਼ ਉਪਰ ਹੁੰਦੀਆਂ ਨੇ। ਲੇ ਕਿਸੀ ਐਕਸਰਸਾਈਜ਼ ਦੇ ਉੱਪਰ ਹੋਏਗੀ। ਐ ਲੇਡੀਜ਼ ਨੂੰ ਕੀ ਖਾਣਾ ਚਾਹੀਦਾ ਹੈ। ਰੈਸਪੀ ਕੀ ਹੈ, ਉਹ ਸਾਰੇ ਉਹਦੇ ਉੱਪਰ ਹੁੰਦੀ ਐ ਅਖਬਾਰ। ਤੇ ਉਹ-ਉਹ ਹਾਂਜੀ, ਉਹ ਮੈਂ ਪੜ੍ਹਾ, ਹੋਰ ਅਖ਼ਬਾਰ ਪੜ੍ਹਾ ਨਾ ਪੜ੍ਹਾ। ਉਹ ਅਖਬਾਰਾਂ ਮੈਂ ਜ਼ਰੂਰ ਪੜ੍ਹਦੀ ਆਂ। ਥੋੜਾ ਇੰਟਰਸਟ ਆਉਂਦਾ ਹੈ। ਲਾਈਕ
ਹੁਣ ਪਹਿਲੇ ਨਾ ਮੈਂ, ਇੱਕ ਵਾਰੀ ਨਾ ਮੈਂ, ਸੰਡੇ ਸੰਡੇ ਵਾਲਾ ਬਾਹਰ ਮੰਗਵਾਉਂਦੀ ਸੀ, ਨਿਊਜ਼। ਤੇ ਉਹਨਾਂ ਦੇ ਅੰਦਰ ਨਾ, ਸੰਡੇ-ਸੰਡੇ ਵਾਲੇ ਦੇ ਅੰਦਰ ਬਰੰਚਾਂ ਨਿਕਲਦੀਆਂ ਸੀ ਬਰੰਚ। ਬੁੱਕ ਤੇ ਉਨ, ਉਹਨਾਂ ਦੇ ਅੰਦਰ ਕਾਫੀ ਪੜਨ। ਮਜ਼ਾ ਹੀ ਅਲੱਗ ਆਉਂਦਾ ਸੀ, ਕਾਫ਼ੀ ਅੱਛੀ ਅੱਛੀ ਚੀਜ਼ਾਂ ਦਿਖਾਉਂਦੇ ਸੀ, ਫੈਸ਼ਨ ਹੋ ਗਿਆ। ਤੇ ਅੱਜ ਕਲ ਦੀ ਮੋਡਲਿੰਗ ਹੋ ਗਈ ਕੌਣ ਕੌਣ ਪਾਰਟੀਸੀਪੇਟ। ਕਰ ਰਿਹਾ ਹੈ, ਤੇ ਕੌਣ ਕੌਣ ਕੁਛ ਕਰ ਰਿਹਾ ਟੀ ਵੀ ਦੇ ਵੀ ਮੋਡਲਿੰਗ ਕਰਦੇ। ਪਏ ਨੇ, ਤੇ ਕਾਫ਼ੀ ਚੀਜ਼ਾਂ ਦੇਖ ਲ ਪੇਪਰ ਵੀ ਸ਼ੀਟਾਂ ਵੀ ਬੜੀ ਅੱਛੀ ਹੁੰਦੀ ਸੀ। ਤ ਉਹਦੇ ਅੰਦਰ ਨਾ ਐਡਾਂ ਵੀ ਦਿੰਦੇ ਸੀ ਕਿ, ਤੁਸੀਂ ਅਗਰ ਇਹ ਪਰਚੇਸ ਕਰੋਗੇ ਤਾਂ ਤੁਹਾਨੂੰ ਯੂਜ ਕਰੋ ਸੈਂਪਲ ਦਿੰਦੇ ਸੀ, ਸ਼ੈਂਪੂ ਦੇ ਹੋ ਗਏ ਤੇ ਕਰੀਮਾਂ ਨਾ ਚਿਪਕਾ ਕੇ ਦਿੰਦੇ ਸੀ, ਵੋ ਤੇ ਮੈਨ ਉਹ ਚੀ ਜ਼ਿਆਦਾ ਚੰਗੀ ਲੱਗਦੀ ਦੀ ਨਿਊਜ਼ ਮੈਂ ਮਤਲਬ, ਨਿਊਜ਼ਪੇਪਰ ਦਾ ਇੰਨਾ ਕਰੇਜ ਪੜ੍ਹਨ ਦਾ ਕਰੇਜ ਹੀ ਸੀ, ਜਿੰਨਾ ਕਰੇਜ ਮੈਂ ਬ੍ਰੰਜ ਨੂੰ ਦੇਖਣਾ ਦੇਖਣੇ ਦੇ
ਅੱਛਾ ਮੈਨੂੰ ਨਾ, ਇਸ ਚੀਜ਼ ਦਾ ਨਹੀਂ ਪਤਾ ਮੈਨੂੰ ਇਸ ਚੀਜ਼ ਦਾ ਨਹੀਂ ਪਤਾ।
ਇਹ ਮਤਲਬ ਸੰਡੇ ਵਾਲੇ ਵਡ। ਦੇ ਅੰਦਰ ਇਹ ਚੀਜ਼ਾਂ ਗਿਫਟ ਮਿਲਦੀਆਂ, ਹਾਂ ਕਰੀਮਾਂ ਹੋ ਗਏ ਤੁਸੀਂ ਕਰਅ ਟਰੈਅ। ਕਰੋ ਕਰੀਮਾ ਤੇ ਐਡ ੳ ਐਡ ਰਟਾਈਜ਼ਮੈਂਟ ਜਿਵੇਂ ਕਰਦੇ ਨੇ ਉਹ ਚੀਜ਼ਾਂ ਕਰਦੇ ਨੇ। ਹਾਂ। ਤੇ, ਮੈ ਅੱਛਾ ਲੱਗਦਾ ਹੈ ਕਿ ਨਿਊਜ਼ਪੇਪਰ। ਮੈਂ ਸੰਡੇ ਸੰਡੇ ਵਾਲੇ ਪੜਾ, ਸਾਰੇ ਹਰ ਹਫਤੇ ਹਰ ਦਿਨ ਨੀ ਪੜ੍ਹ ਸਕਨੇ ਆ ਹਰ ਦਿਨ ਨੀ ਕਰ ਸਕਨੇ ਆ, ਬਟ ਇੱਕ ਦਿਨ ਤੇ ਅਸੀਂ ਨਿਕਾਲ ਸਕਨੇ ਹਾ ਨਾ, ਹਫ਼ਤੇ ਦੇ ਅੰਦਰ ਅਸੀ ਇੱਕ ਦਿਨ ਨਿਕਾਲ ਲੈਂਗੇ ਤੇ ਅੱਛਾ ਹੀ ਰਹੇਗਾ, ਸਾਡੇ ਵਾਸਤੇ ਨਿਊਜ਼ ਪੇਪਰ ਦੀ ਰੀਡਿੰਗ ਨਾ ਪੁਰਾਣੇ ਦੇ ਜਮਾਨੇ ਦੇ ਲੋਕ ਦੇ ਸਵੇਰੇ ਉੱਠਦੇ ਸੀ, ਸਭ ਤੋਂ ਪਹਿਲੇ ਉਹਨਾਂ ਦੀ ਹੈਬਿਟ ਹੀ ਇਹੋ ਹੁੰਦੀ ਸੀ, ਬੈਟੀ ਦੇ ਨਾਲ ਉਹਨਾਂ ਨੂੰ
ਹਾਂ, ਨਈਂ ਨਈਂ ਪੁਰਾਣੇ ਕੀ ਸਾਡੇ ਹੁਣ ਇਹੀ ਐ ਖਾ ਸਾਡੇ ਘਰ ਇਹੀ ਓ ਮੇਰੇ ਸਹੁਰੇ ਸਾਹਿਬ ਸਭ ਤੂ ਪਹਿਲੇ ਉਹਨਾਂ ਨੂੰ ਉਚਾਹ ਨਹੀਂ ਚਾਹੀਦੀ ਉਹਨਾਂ ਨੂੰ ਨਿਊਜ਼ਪੇਪਰ ਚਾਹੀਦਾ।
ਹਾਂ ਕਈਆਂ ਦੇ ਨਾ ਹੈਬਿਟ ਹੈਬਿਟ ਬਣ ਜਾਂਦੀ ਐ, ਬੀਚੁਅਲ ਮਤਲਬ ਡੇਲੀ ਦੇਓ
ਹਾਂਜੀ ਉਹ, ਉਹਨੂੰ ਨਾ ਕੁਛ ਹਾਂਜੀ ਹਾਂਜੀ ਹਾਂਜੀ ਹਾਂਜੀ ਉਹਨਾਂ ਨੂੰ ਅਧੂਰਾ-ਅਧੂਰਾ ਲੱਗਦਾ ਕੁਛ ਸਮਥਿੰਗ ਮਿਸ ਸਮਥਿੰਗ ਵਿੱਚ
ਹਾਂ ਕੁਛ ਕੁਛ ਮਿਸ ਹੋ ਰਿਹਾ ਮਾਰੀ ਲਾਈਫ ਦੇ ਅੰਦਰ ਨਾ ਅਸੀਂ ਇਹ ਪੜ੍ਹੇਗੇ ਤੇ ਅਸੀਂ ਦੂਜਾ ਕੰਮ ਕਰਾਂਗੇ। ਹਂ ਤੁਸੀਂ ਕਿਵੇਂ, ਕਿਹੜੇ ਕਿਹੜੇ ਨਿਊਜ਼ਪੇਪਰ ਰੀਡਿੰਗ ਕਰਦੇ ਓ?
ਨਹੀਂ ਮੈਂ ਤਾਂ ਤੁ ਤੁਹਾਨੂੰ ਦ ਦੱਸਿਆ ਤਾਂ ਮੈਂ ਇੱਕ ਹਫ਼ਤੇ ਚ ਇੱਕ ਵਾਰ ਰਾ ਆ ਲੇਡੀ ਦਾ ਲੇਡੀਜ਼ ਆਉਂਦਾ ਨਾ, ਹਾਂ ਇੱਕ ਹਫ਼ਤੇ ਦੇ ਇੱਕ ਵਾਰ ਉਹ ਪੜ੍ਹ ਲੈਂਣੀ ਆ ਕਦੀ ਕਿਤਾਬ ਪੜ੍ਹ ਲੈਂਣੀ ਤੇ ਬਹੁਤ ਅ ਅੱਛਾ ਲੱਗਦਾ ਐ ਪੜ੍ਹ ਕੇ ਨਾ ਸੱਚੀ ਜੇ ਤੇ ਮੈਂ ਉਹ ਰਾ ਦਿੰਦੀ ਹਾਂ ਠੀਕ ਐ ਉਹ ਪੂਰਾ ਹਫ਼ਤਾ ਚੱਲਦਾ ਮੇਰਾ ਥੋੜਾ-ਥੋੜਾ ਉਹ ਪੜ ਲਿਆ, ਥੋੜਾ ਰੈਸੀਪੀ ਵੀ ਪੜ੍ਹ ਲਈ ਕਿਸੇ ਨੇ ਥੋੜਾ ਉਹ ਐਕਚੁਲੀ ਮੇਰੀ ਹਾਂ ਐਕਚੁਲੀ ਮੇਰੀ ਮਦਰ ਇੰਨਲਾਅ ਵੀ ਇਵੇਂ ਕਰਦੇ ਸੀ ਇਚ ਮੇਰੀ ਮਦਰ ਇੰਨਲਾਅ ਨਈਂ ਹੇਗੇ, ਏਕਸਪਾਇਰ ਹੋ ਗਏ ਨੇ, ਉਹ ਵੀ ਐਵੇਂ ਕਰਦੇ ਸੀ ਇੱਕ ਨਿਊਜ਼ ਪੇਪਰ ਰਖ ਲੈਂਦੇ ਸੀ ਉਹੀ ਬੁੱਧਵਾਰ ਵਾਲਾ, ਤੇ ਉਹਨੂੰ ਪੂਰਾ ਹਫ਼ਤਾ ਵਿਹਲੇ ਹੋ ਸੀ ਲੇਟਦੇ ਸੀ ਫਿਰ ਉਹ ਪੜ੍ਹਦੇ ਸੀ
ਹਾਂ ਇਹ ਵੀ ਹੋਣਾ ਚਾਹੀਦਾ ਨਿਊਜ਼ਪੇਪਰ ਰੀਡਿੰਗ ਨਾ ਬੱਚਿਆਂ ਨੂੰ ਵੀ ਸ਼ੌਕ ਮਚ ਮਤਲਬ ਮੈਂ ਵੀ ਕਹਾਂਗੀ ਕਿ ਬੱਚਿਆਂ ਨੂੰ ਵੀ ਪੜ੍ਹਨੀ ਚਾਹੀ ਦੀ ਏ, ਭਾਵੇਂ ਛੋਟੇ ਬੱਚਿਆਂ ਨੇ ਹੋ ਕੁੱਛ ਏਜ ਦੇ ਹੋ ਜਾਂਦੇ ਆ ਨਾ ਉਹਨਾਂ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਦੇਖੋ ਕਾਫ਼ੀ ਚੀਜ਼ਾਂ ਉਹਨਾਂ ਦੇ ਅੰਦਰ ਵੇਕ ਆਪਣੀ ਵੇਕ ਕੈਬਲਰੀ ਵੀ ਇਂ ਇੰਕਰੀਜ ਹੁੰਦੀ ਐ, ਬੱਚਿਆਂ ਦਾ ਮਾਇੰਡ ਵੀ ਸ਼ਾਰਪ ਹੁੰਦਾ ਐ ਤੇ ਕਾਫੀ ਨਿਊ ਵਰਡਸ ਵੀ ਸਾਨੂੰ ਮਿਲਦੇ ਨੇ ਕਾਫੀ ਇਨਫੋਰਮੇਸ਼ਨ ਵੀ ਮਿਲਦ ਨਈਂ ਕਾਫ਼ੀ ਗੇਮਾਂ ਵੀ ਹੰਦੀਆਂ ਉਹਨਾਂ ਦੇ ਅੰਦਰ ਦਿਮਾਗ ਮਾਇਂਡ ਵਾਲੀਆ ਪਜਲ ਜਿ ਹੁੰਦੀ ਐ ਤੇ ਬੱਚਿਆਂ ਨੂੰ ਉਹ ਸੋਲਵ ਵੀ ਕਰਨੀ ਚਾਹੀਦੀ। ਹੁਣ ਸਮਰ ਚੱਲਦੇ ਪਏ ਨੇ, ਸਮਰ ਵੈਕੇਸ਼ਨ ਤੇ ਮੈਂ ਤੋਂ ਇਹੀਓ ਕਹਾਂਗੀ ਸਾਰੇ ਬਚ ਚਿਆਂ ਨੂੰ ਨਿਊਜ਼ਪੇਪਰ ਰੀਡਿੰਗ ਜ਼ਰੂਰ ਹੋਣੀ ਚਾਈਦੀ ਐ ਤੇ ਅਸੀਂ ਨਿਊਜ਼ਪੇਪਰ ਨਹੀਂ ਕਰਨ ਅਸੀਂ ਨਿਊਜ਼ਪੇਪਰ ਦੇ ਨਾਲ ਹੈਂਡਬੈਗ ਵੀ ਬਨਾ ਲੈਣੇ ਤੇ ਮੈਂ ਵੇਸ ਨੀਂ ਕਰਨੀ ਆ ਤੇ ਮੈਂ ਕੁੱਛ ਨਾ ਕੁਝ, ਯੂਜ ਕਰ ਲੈਣੀ ਹੈਂਡਮੈ ਹੈਂਡਮੈਟਸ ਬੈਗਸ ਵਗੈਰਾ ਹੋ ਗਏ ਪੋਲੀ ਬੈਗਸ ਹੋ ਗਏ ਐਵੇ ਦੀਆ ਮਤਲਬ ਕਾਫੀ ਯੂਜ ਕਰ ਲੇਨੀ ਆਂ ਮੈਨੂੰ
ੳਕੇ, ੳਕੇ, ਨਹੀਂ-ਨਹੀਂ ਏ ਤੁਸੀਂ ਮੈਨੂੰ ਦੱਸਿਆ ਇਹਦਾ ਯੂਜ ਤੁਸੀਂ ਆਉਂਦੇ ਆਂ ਅਸੀਂ ਤਾਂ ਬਸ, ਤੁਹਾਨੂੰ ਪਤਾ ਹੀ ਹੈ, ਉਹ ਉਧਰ ਅਲਮੀਰਾ ਦੇ ਵਿੱ ਚ ਐਜ ਲਗਾ ਤੇ ਡਰੋਰਾਂ ਤੇ ਵੀ
ਨਹੀਂ, ਅਸੀਂ ਤੇ ਯੂਜ ਕਰਨੇ ਹਾਂ ਬਈਆ ਕੁਛ ਨਾ ਕੁਛ ਬਣਾ ਲੈਂਦੇ ਹਾਂ ਅਸੀਂ ਤੇ, ਬੱਚਿਆਂ ਵਾਸਤੇ ਬੱਚਿਆਂ ਨੂੰ ਵੀ ਸਿਖਾਨੇ ਹਾਂ, ਦੇਖੋ ਬੈਸਟ ਇਨ ਚੀਜ਼ਾਂ ਨੂੰ ਵੇਸਟ ਨਹੀਂ ਕਰਨ ਕਰਨਾ ਚਾਹੀਦਾ ਅਸੀਂ ਇਹ ਇਹਨਾਂ ਦੇ ਨਾਲ ਕਾਫ਼ੀ ਚੀਜ਼ਾਂ ਵੀ ਬਣਾ ਸਕਦੇ ਹਾਂ। ਕਾਫੀ ਮੋਡਲ ਵਗੇਰਾ ਕੁਛ ਹੁੰਦੇ ਨੇ ਬੱਚਿਆਂ ਦੇ, ਆ ਤੇ ਜਿਵੇਂ ਮੋਡਲ ਵੀ ਮੈਂ ਬੈਗ ਨੂੰ ਉਹੀ ਸਕੁਐਰ ਸ਼ੇਪ ਦੇ ਅੰਦਰ ਕੱਟ ਕਰਕੇ ਤੇ ਉਹਨਾ ਨੂੰ ਫੋਲਡ ਕਰਕੇ ਨੀਚੇ ਨਾ, ਥੋੜੀ ਕਟਿੰਗ ਕਰ ਕੇ ਟ੍ਰਇਂਗਲ ਸ਼ੇਪ ਨੇ ਦਾ-ਨਾਲ ਫੋਲਡ ਕਰਕੇ ਨਾ ਅੰਦਰ ਤੇ ਤਰਫ ਟੇਪਿੰਗ ਕਰਕੇ ਬੋਡਰ ਨੂੰ ਇਕੱਠਾ ਕਰਕੇ ਟੇਪ ਨੂੰ ਟੇਪ ਟੂਪ ਲਗਾ ਕੇ, ਉੱਪਰ ਹੈਂਡਲ ਜਾ ਬਨਾ ਲੈਂਨੀ ਆਂ, ਚੋੜਾ ਚੋੜਾ ਪੇਪਰ ਕਟ ਕੇ ਤੇ ਫੋਲਡ ਕਰਕੇ ਸਟੈਪ ਆਪਾਂ ਬਣਾ ਕੇ ਨਾ, ਪਤਲੀਆਂ-ਪਤਲੀਆਂ ਤੇ ਉਹ ਹੈਂਡਲ ਵਾਲੀ ਲੁੱਕ ਆ ਜਾਂਦੀ ਹੈ ਹੈਂਡਲ ਵੀ ਤਿਆਰ ਕਰ ਲੈਂਨੀ ਆਂ, ਮੈਂ ਸਟੈਪਲਰ ਸੁਪਲਰ ਲਾ ਕੇ ਤੇ ਮੈਂ ਇਹਵੇ ਬੈਗ ਬਣਾ ਲ ਇਨਾ ਤਾਂ ਬੱਚਿਆਂ ਨੂੰ ਵੀ ਸਿਖਾਂਨੀਆਂ, ਦੇਖੋ ਕੀ ਕੀ ਚੀਜ਼ ਅਸੀਂ ਕਰ ਸਕ ਨੇ ਹਾਂ ਐ ਨਹੀਂ ਨੀ ਕਿ, ਅਸੀਂ ਵੇਸਟ ਕਰਨਾ ਨਿਊਜ਼ਪੇਪਰ ਓਨੂੰ ਅਸੀਂ ਯੂਟੀਲਾਈਜ਼ ਵੀ ਕਰ ਸਕ
ਨਹੀਂ ਬਹੁਤ ਅੱਛਾ, ਮੈਂ ਪਹਿਲੀ ਵਾਰ ਮੈਨੂੰ ਪਤਾ ਲੱਗਿਆ, ਕੋਈ ਨੀ ਮੈਂ ਟਰਾਈ ਕਰਾਂਗੀ ਜ਼ਰੂਰ।
ਹਮਮ।
ਬਣਾਲੋ ਨਾ ਫੇਰ ਕਰਾ ਗੇ ਟ੍ਰਾਈ, ਮੈ ਤਾ ਹੁਣ ਤਕ ਜਿਆਦਾਤਰ ਪੇਪਰ ਦਾ ਯੂਜ ਪਤਾ ਹੀ ਹੈ, ਕਿਦੇ ਵਾਸਤੇ ਹੁੰਦੈ ਆ ਕੱਪੜੇਯਾ ਦੇ ਵਿਚ ਰੱਖਣ ਵਾਸਤੇ ਅਲਮੀਰਾ ਚ ਰੱਖਣ ਵਾਸਤੇ ਯਾ ਫਿਰ ਕੀ, ਨਾਮ ਹੈ ਉਹਦਾ ਆ ਨਾਉ-ਨੇਲਸ ਵਗੈਰਾ ਕੱਟ ਕਰਨੇ ਆ, ਉਹਦੇ ਵਾਸਤੇ ਐਨਾ ਵਾਸਤੇ ਹੀ ਯੂਜ ਕੀਤਾ ਹੈ ਹੁਣ ਤਕ
ਹੋਰ ਤੁਸੀਂ ਕੀ ਕਰਦੇ ਹੋ ਨਿਊਜ਼ਪੇਪਰ ਦਾ, ਮਤਲਬ ਰੀਡਿੰਗ ਵਗੈਰਾ ਕੁਛ ਕਰਦੇ ੳ ਓਹੀਓ ਰੀਡਿੰਗ ਕਰਦੇ ਹੋ ਇੱਕ ਨਿਊਜ਼ਪੇਪਰ
ਹਾਂਜੀ, ਉਹ ਤਵਾਨੁ ਦੱਸਿਆ ਤਾਂ ਇੱਕ ਹਫ਼ਤਾ ਚਲਾਂਦਿਆ ਇੱਕ ਨਿਊਜ਼ਪੇਪਰ ਨੂੰ
ਦੇਖੋ ਪਹਿਲੇ ਦੇ ਲੋਕੀ ਹੁੰਦੇ ਸੀ, ਡੇਲੀ-ਡੇਲੀ ਇੱਕ-ਇੱਕ ਨਿਊਜ ਪੇਪਰ ਪੂਰਾ ਪੜ੍ਹਨਾ, ਹੁਣ ਤੇ ਹੁਣ ਤਾਂ ਟਾਈਮ ਵੀ ਨੀ ਗਾ ਇਹਨਾਂ ਦੀ ਅਤੇਣ ਸ਼ਣਾ ਹੈ ਇਹ ਕਰਨਾ ਹੈ ਤੇ, ਹੁਣ ਤੇ ਅੱਜ਼ ਦਾ ਨਿਊਜ਼ਪੇਪਰ ਵੀ ਅਸੀਂ ਸਾਰਾ ਦਿਨ ਚ ਪਾੜ ਲਏ ਹੈਗੇ ਨਾ ਤੇ ਐ ਵੀ ਬੜੀ ਗਰੀਮਤ ਹੈਗੀ ਹੈ ਕਿ ਅਸੀਂ ਪੜ੍ਹ ਲਿੱਤਾ, ਲੇਕਿਨ ਪੜ੍ਹਨਾ ਵੀ ਚਾਹੀਦਾ ਕਾਫੀ ਨੌਲੇਜ ਮਿਲਦੀ ਹੈ ਦੇਖੋ ਹੁਣ ਪਹਿਲੇ ਜਿ ਟੀ-ਵੀ ਨਹੀਂ ਹੈਗੇ ਸੀ, ਪਹਿਲੇ ਹੁਣ ਇੰਨੇ ਟੀ-ਵੀ ਨਹੀਂ ਹੈਗੇ ਸੀ ਲੋਕੀ ਦੇਖੋ ਨਿਊਜ਼ ਪੇਪਰ ਦੇ ਨਾਲ ਹੀ ਖ਼ਬਰਾਂ ਸੁਣਦੇ ਸੀ ਹੁਣ ਤੇ ਫੋਨਾਂ ਦੇ ਅੰਦਰ ਹੀ ਸਾਰੀ ਨਿਊਜ਼ ਆਨੇ ਲੱਗੀ ਹੈ, ਹੁਣ ਤੇ ਕੁਝ ਐਵੇਂ ਨੀ ਲੱਗਦਾ ਕਿ ਅਸੀਂ ਫੋਨ ਨੂੰ ਹਟਾ ਕੇ ਨਿਊਜ਼ਪੇਪਰ ਅ ਬਟ ਇੱਕ ਪੜ੍ਹਨਾ ਵੀ ਬੜਾ ਜਰੂਰੀ ਹੈਗਾ, ਅੱਜ ਦੇ ਟਾਈਮ ਦੇ ਅੰਦਰ ਕਾਫ਼ੀ ਲੋਕ ਹੀ ਮਤਲਬ ਮੰਗਵਾਉਂਦੇ ਪਏ ਨੇ ਸੰਡੇ ਸੰਡੇ ਵਾਲਾ ਲੈ ਲੋ ਤੇ ਕਿਹੜਾ ਵੀ ਲੈ ਲੋ ਬੈਡਨ ਜ ਵਾਲਾ ਵੀ,
ਨੀ ਸਾਡੇ ਤਾਂ ਡੇਲੀ ਆਉਂਦੀ ਆ ਜੀ ਸਾਡੇ ਤਾਂ ਡੇਲੀ ਆਉਂਦੇ ਆ ਅਖ਼ਬਾਰ।
ਹੂੰ।
ਸਾਡੇ ਘਰ ਅਖ਼ਬਾਰ ਡੇਲੀ ਆਉਂਦੀ ਹੈ ਉਹ ਪੜ੍ਹਨ ਵਾਲਾ ਇੱਕੋ ਬੰਦਾ ਹੈਗਾ।
ਅੱਛਾ, ਪੜ੍ਹਨੇ ਵਾਲੇ ਨਾ ਘਰ ਦੇ ਅੰਦਰ ਸਾਰੇ ਹੋਣੇ ਚਾਹੀਦੇ ਸਭ ਨੂੰ ਸ਼ੌਕ ਕਰਵਾਉਣਾ ਚਾਹੀਦਾ, ਅਸੀਂ ਅੰਦਰ ਆਪਣੇ ਅੰਦਰ ਸ਼ੌਕ ਪੈਦਾ ਕਰੇਗੇ ਤੇ, ਸਾਹਣੇ ਵਾਲੋਂ ਨੂੰ ਇਹ ਲਗਾਏ ਕਿ ਉਹ ਵੀ ਪੜ੍ਹਨੇ ਕੋ
ਮੈਂ ਤਾਂ ਸੋਚਿਆ ਦਾਵੇ ਮੈਂ ਤਾਂ ਸੋਚਿਆ ਦਾਵੇ ਮੇਰਾ ਬੇ ਬੇਟਾ ਵੱਡਾ ਹੋਏਗਾ ਨਾ, ਏੜਥ ਕਲਾਸ ਯਾਂ, ਨਾਇਂਥ ਕਲਾਸ ਚ ਹੈਨਾ, ਤੇ ਮੈਨੂ ਅਖ਼ਬਾਰ ਲਗਾ ਦੇਣੀ ਇੰਗਲਿਸ਼ ਦੀ।
ਹਾਂ ਉਹ ਤੋਂ ਇੱਕ ਏਜ ਹੁੰਦੀ ਆ, ਹਾਂ ਬੱਚਿਆਂ ਨੂੰ ਹਾਂਜੀ।
ਹਾਂਜੀ, ਹੂੰ ਉਹ ਤਾਂ ਉਹਦੀ ਇੰਗਲਿਸ਼ ਸਟਰੋਂਗ ਸਹੀ ਆ
ਉਹ ਤੇ ਹੈ ਬੱਚਿਆਂ ਦੀ ਨਾ ਇੰਗਲਿਸ਼ ਪ੍ਰਰੂਵ ਹੁੰਦੀ ਹੈ ਅਨਾਸ ਹੁੰਦੀ ਹੈ ਬੱਚਿਆਂ ਨੂੰ ਬੋਲਣ ਦਾ ਤਰੀਕਾ ਇ ਫਰੈਂਚ ਵੀ ਆਉਂਦੀ ਇੰਗਲਿਸ਼ ਦਾ ਬੋਲਣ ਕੁਛ ਨਿਊ ਵਰਡਸ ਵੀ ਮਿਲਦੇ ਨੇ, ਬੱਚੇ ਸਾਰੇ ਇੱਕ ਅਸੀਂ ਇੱਕ ਇੱਕ ਨਯਾ ਇੱਕ ਹੀ ਵਰਡ ਬੋਲਦੇ ਰਹਿੰਦੇ ਨੇ, ਅਸੀਂ ਨਿਊਜ਼ਪੇਪਰ ਪੜਾਂਗੇ ਤਾਂ ਸਾਨੂੰ ਇਸ ਵਰਡ ਦਾ ਮੀਨਿੰਗ, ਸਾਨੂੰ ਲੱਗੇਗਾ ਹੈ ਇਸ ਇਸ ਵਰਡ ਦਾ ਮੀਨਿੰਗ ਐ ਵੀ ਉਸ ਹੁੰਦਾ।, ਇਹ ਵੀ ਮੀਨਿੰਗ ਹੋ ਸਕਦਾ ਹੈ। ਤੇ ਕਾਫੀ ਮਤਲਬ ਚੋਕਿੰਗ ਚੀਜ਼ਾਂ ਵੀ ਮਿਲਦੀਆਂ, ਕਿ ਹਾਂ ਇਹ ਤੇ ਚੀਜ਼ ਅੱਛੀ ਹੈ। ਕਿ ਅਸੀਂ ਪੜ੍ਹ ਲੈਣਾ ਹੁਣ ਪਹਿਲੇ ਦੇ ਲੋਕੀ ਗੇਮ ਵੀ ਖੇਲਦੇ ਸੀ। ਪਜ਼ਲ ਵਗੈਰਾ ਵੀ ਬੜੀ ਮਾਇੰਡ
ਹਾਂਜੀ ਹਾਂਜੀ ਆਉਂਦੀਆਂ ਨੇ, ਬੜੀ ਸੋਹਣੀਆਂ ਸੋਹਣੀਆਂ ਆਉਂਦੀਆਂ ਨੇ ਤੁਹਾਨੂੰ ਪਤਾ ਇਹ ਗੇਮ ਇੱਕ ਨਾ ਉਹ ਆਉਂਦਾ ਸੀ, ਡੋ ਡੋ ਡੋ ਡੋ ਡੋਟ ਹੈਨਾ ਪਤਾ ਤਿਆਨ ਐ, ਹੈਨਾ ਡੋ ਡੋ ਡੋ ਡ ਆਂਦਾ ਸੀ ਨਾ, ਤੇ ਮੈਂ ਤਾਂ ਇਨੀ ਖੁਸ਼ ਹੋ ਕੇ ਉਹ ਕਰਦੀ ਸੀ ਨਾਲ ਈ ਫਟਾਫਟ ਪੈਨ ਲੈਣੇ ਸਾਈਡੋਰ ਰੂਫ ਵਿੱਚ ਚੱਕ ਜਲਦੀ ਦੇਖਦੀ ਸੀ ਹੁਣ ਕਿਹੜਾ ਜਾਨਵਰ
ਮੈਂ ਨਾ ਵਰਡ ਹਾਂ ਮੈਂ ਵਰਡ ਸਰਚ ਕਰਨੇ ਕਰਨੀ ਕਰਦੀਆਂ ਉਹਦੇ ਚ ਅੰਦਰ ਪਹਿਲੇ ਵੀ ਕਰਦੀ ਸੀ ਉਹ ਮੈਨੂੰ ਬੜੀ ਇੰਟਰਸਟਿੰਗ ਗੇਮ ਜੀ ਲੱਗਦੀ ਐ ਤੇ ਅਈਓ ਹੈ ਨਾ ਕਿ ਕਾਫ਼ੀ ਗੇਮਾਂ ਵੀ ਰਿਹੰਦੀ ਐ ਬੋਰਿੰਗ ਜੀ ਚੀਜ਼ ਨੀ ਗਈ
ਬਿਲਕੁਲ ਬਿਲਕੁਲ
ਹਾਂ ਨਿਊਜ਼ਪੇਪਰ ਦੇ ਅੰਦਰ ਹੁਣ ਮੈਂ ਕਹਿ ਰਹੀ ਸੀ ਨਾ ਕਿ ਬਰੰਚ ਦੇ ਅੰਦਰ ਕਾਫੀ ਐਡਾਂ ਵੀ ਦੇਣ ਨੇ ਕਰੀਮ ਪਾਊਡਰ ਦੀਆਂ ਬਹੁਤ ਪੂਰੇ ਸ਼ੀਟਾਂ ਦੇ ਅੰਦਰ ਨਾ ਸਟੈਪਲਰ ਕਰਕੇ ਨਾ ਜੈਸੇ ਇੱਕ ਸ਼ੈਂਪੂ ਦਾ ਪਾਊਚ ਹੋ ਗਿਆ ਤੇ ਭਾਵੇਂ ਕਰੀਮ ਹੋ ਗਈ ਜਾਂ ਸੰਨ ਸਕ੍ਰੀਨ ਹੋ ਗਏ ਐਸ ਪੀ ਹੋ ਇਹ ਨਾ ਸਟੈਪਲਰ ਕਰਕੇ ਸਾਨੂੰ ਗਿਫਟ ਦਿੰਦੇ ਆ ਹਰ ਸਾਲ ਠੰਡੇ ਨਾ ਤੂੰ ਮੈਂ ਖੱਟੀ ਕਰ ਕਰਨੀ ਆ ਤੇ ਮੈਂਨ ਐ ਐਹ ਚੀਜ਼ ਵੀ ਚੰਗੀ ਲੱਗਦੀ ਕਿ ਨਿਊਜ਼ ਪੇਪਰ ਵਾਲੇ ਜੋ ਕਰਦੇ ਪਏ ਨੀ ਆਪਣੀ ਉਹਨਾਂ ਨੂੰ ਉਹ ਐਹ ਨਾ ਔ ਕਰਦੇ ਪਏ ਨੀ ਐਡਵਰਟਾਈਜ਼ਮੈਂਟ ਕਰਦੇ ਪਏ ਨੇ ਕਿ ਲੋਕੀ ਖਰੀਦ ਤੇ ਸਾਡਾ ਨਿਊਜ਼ ਪੇਪਰ ਪਰ ਤੇ ਲੋਕੀ ਪੜ੍ਹੇ ਲੋਕਾਂ ਨੂੰ ਅੰਦਰ ਨੌਲੇਜ ਮਿਲੇ ਹਰ ਚੀਜ਼ ਦੀ ਹਰ ਚੀਜ਼ ਦਾ ਗਿਆਨ ਹੋ
ਬਿਲਕੁਲ ਬਿਲਕੁਲ ਕੁਛ
ਤੁਸੀਂ, ਤੁਸੀਂ ਵੀ ਟਰਾਈ ਕਰਨਾ ਇੱਕ ਵਾਰੀ ਨਾ ਸੰਡੇ ਵਾਲਾ ਮੰਗਵਾ ਕੇ ਦੇਖਣਾ ਬਰੰਚ ਤੁਹਾਨੂੰ ਮਿਲ ਲੇ ਗੀ ਹਿੰਦੁਸਤਾਨ ਨਿਊਜ਼ ਪੇਪਰ ਪੜਦੇ ਅਨ
ਅੱਛਾ ਅੱਛਾ ਠੀਕ ਹੈ ਕੋਈ ਨੀ ਮੈਂ ਜ਼ਰੂਰ ਦੇਖਾਂਗੀ
ਔਰ ਬੱ ਬੱਚਿਆਂ ਨੂੰ ਵੀ ਦਿਖਾਉਣਾ ਤੇ ਬੱਚੇ ਵੀ ਦੇਖੇਂਗੇ ਕਿ ਦੇਖ ਖੋ ਗਿਫਟਾਂ ਵੀ ਨਿਕਲਦੇ ਨੇ ਇਹੋ ਜਿਹੀ ਗੱਲ ਨੀ ਗੀ ਤੁਸੀਂ ਰੀਡਿੰਗ ਕਰੋ ਬੱਚਿਆਂ ਨੂੰ ਵੀ ਥੋੜਾ ਹੋ ਜਾਏਗਾ ਨਾ ਕਿ ਗਿਫਟ ਆਉਂਦੇ ਆ ਇਹ ਨਿਊਜ਼ਪੇਪਰ ਦੇ ਅੰਦਰ ਤੁਸੀਂ ਰੀਡਿੰਗ ਕਰੋ ਤੁਹਾਡਾ ਗਿਫਟ ਤੁਹਾਡਾ ਤੁਹਾਨੂੰ ਮਿਲ ਜਾਏਗਾ
ਹਾਂ ਇਸ ਲਾਲਚ ਆ ਜੇਗਾ ਬੱਚਿਆਂ ਚ ਲਾਲਚ ਆ ਜੇਗਾ ਹਨਾ ਸਹੀ ਗੱਲ ਸਹੀ ਕਹਿ ਰਹੇ ਹੋ ਤੁਸੀਂ ਕਰਾਂਗੀ ਮੈਂ ਚਲੋ ਹਾਂਜੀ ਹਾਂਜੀ ਸੇਮ ਹੇਅਰ ਸੇਮ ਹੇਅਰ ਠੀਕ ਹੈ ਜੀ ਸਤਿ ਸ੍ਰੀ ਅਕਾਲ